ਹੈਲੋ
ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ।
ਕੀ ਹਾਲ ਜੀ?
ਬਸ ਜੀ, ਠੀਕ ਠਾਕ, ਤੁਸੀਂ ਸੁਣਾਓ, ਕੀ ਹਾਲ ਹੈ ਠੀਕ ਹੋ?
ਬਸ ਠੀਕ ਹੈ ਜੀ, ਹੋਰ ਪਰਿਵਾਰ ਸਭ ਠੀਕ ਹੈ ਤੁਹਾਡਾ?
ਹਾਂਜੀ, ਹਾਂਜੀ ਸਭ ਠੀਕ ਠਾਕ ਠੀਕ ਜ ਸਭ ਠੀਕ।
ਠੀਕ ਹੈ, ਜੀ ਹੋਰ ਕੀ ਕਰ ਰਹੇ ਸੀ?
ਮੈਂ ਬਸ ਹੁਣ ਰੋਟੀ ਖਾ ਕੇ ਹਟਿਆ ਹੁਣੇ ਜੀ ਬਸ।
ਅੱਛਾ ਅੱਛਾ।
ਹਾਂਜੀ ਹਾਂਜੀ ਹੋਰ ਸੁਣਾਓ।?
ਬਸ ਬੈਠੇ ਹੋਏ ਸੀ ਅਸੀਂ ਵੀ ਬਸ ਨਾ ਗੱਲ ਕਰ ਰਹੇ ਸੀ ਕਿ ਪੈਸੇ। ਸਾਨੂੰ ਜ਼ਿਆਦਾ ਨਾ ਅ ਖਰਚ ਨਹੀਂ ਕਰਨਾ ਚਾਹੀਦਾ। ਸੇਵਿੰਗ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ। ਉਹੀ ਤੇ।
ਹਾਂਜੀ, ਹਾਂਜੀ ਇਹ ਤੇ ਹੈ ਹੀ ਪੈਸੇ ਕਮਾਉਣੇ ਬਹੁਤ ਮੁਸ਼ਕਿਲ ਹੈ। ਖਰਚ ਕਰਨ ਤੇ ਬਹੁਤ ਅਸਾਨ ਹੈ।
ਹਾਂਜੀ, ਹਾਂਜੀ ਉਹ ਤੇ ਹੈ ਹੀ ਹੈ ਦੇਖੋ ਉਹ ਬਾਜ਼ਾਰ ਜਾਂਦੇ ਆ ਤੇ। ਇੱਕ ਮਿੰਟ 'ਚ ਸਾਰੇ ਪੈਸੇ ਜਿਵੇਂ ਪੰਜ ਸੌ ਲੈ ਕੇ। ਪਤਾ ਨੀ ਚੱਲਦਾ ਪੰਜ ਸੌ ਰੁਪਏ ਦਾ ਨੋਟ ਕਿੱਥੇ ਗਿਆ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਨਾ।
ਉਹ ਤੇ ਹੈ ਹੀ ਹੈ ਜੀ ਪੰਜ ਸੌ ਦਾ ਨੋਟ ਜੇ ਇੱਕ ਵਾਰੀ ਖੁੱਲ ਗਿਆ ਇੱਕ ਵਾਰੀ। ਟੁੱਟ ਕੇ ਖੁੱਲ ਗਿਆ ਤੇ ਇੱਕ ਵਾਰੀ ਉਹ ਤੇ ਸਾਰਾ ਖਰਚ ਹੋ ਜਾਂਦਾ ਕੁਛ ਨੀ ਬੱਚਦਾ ਜੀ।
ਹਾਂਜੀ, ਹਾਂਜੀ ਉਹੀ ਨਾ ਬਿਲਕੁਲ ਠੀਕ ਕਹਿ ਰਹੇ ਜੀ ਤੁਸੀਂ ਹਾਂ।
ਪੈਸੇ ਕਮਾਉਣੇ ਨੇ ਮੁਸ਼ਕਿਲ ਹੈ। ਸਵੇਰੇ ਰੋਜ਼।
ਹਾਂਜੀ ਹਾਂਜੀ।
ਮੈਡਮ ਮਿਸਤਰੀ ਕਿਹੜਾ।
ਹਾਂਜੀ, ਹਾਂਜੀ, ਬਿਲਕੁਲ ਜੀ, ਬਿਲਕੁਲ ਹੂੰ।
ਮਹਿੰਗਾਈ ਕਿੰਨੀ ਹੈ ਉਹੀਂ ਨਾ ਬਹੁਤ ਥੋੜਾ ਬਹੁਤ ਫਰਕ। ਮੰਨਦਾ ਮੈਂ ਮੈਮ ਮਹਿੰਗਾਈ ਦਾ ਬੜਾ ਫਰਕ ਪੈਂਦਾ।
ਹਾਂਜੀ, ਹਾਂਜੀ, ਸਹੀ ਕਹਿ ਰਹੇ ਹੋ ਤੁਸੀਂ ਵੀ ਨਾ।
ਖਾਣਾ ਪੀਣਾ ਘੱਟ। ਕਰੋ ਕਮਾਉ ਜ਼ਿਆਦਾ ਸੇਵਿੰਗ ਜ਼ਿਆਦਾ ਕਰੋ।
ਦੇਖੋ ਜੀ, ਜਿੱਥੇ ਖਰਚਣੇ ਨੇ ਉਹਦੇ ਤੇ ਖਰਚਣੇ ਹੀ ਪੈਂਦੇ ਨੇ ਉੱਥੇ ਪੈਸੇ ਤੇ। ਉੱਥੇ ਸੇਵਿੰਗ ਕਿੱਥੋਂ ਹੋਏਗੀ। ਹੁਣ ਦੇਖੋ ਘਰ ਦੇ ਖਰਚੇ ਇੰਨੇ ਨੇ ਅੱਜ ਕੱਲ੍ਹ। ਸਵੇਰੇ ਉੱਠੋ ਦੁੱਧ ਦਾ ਖ਼ਰਚਾ ਵੈ। ਫੇਰ ਉਸ ਤੋਂ ਬਾਅਦ ਛੋਟੇ ਮੋਟੇ ਖਰਚੇ ਵੀ ਕਿੰਨੇ ਘਰ ਦੇ ਦੁਪਹਿਰ ਦੀ ਸਬਜ਼ੀ। ਸਬਜ਼ੀ ਲੈਣ ਦਾ ਸ਼ਾਮ ਦੀ ਸਬਜ਼ੀ। ਕਰਦੇ ਕਰਦੇ ਮਤਲਬ ਦਿਨ ਦੇ ਵਿੱਚ ਵੀ ਸਾਡਾ ਪੰਜ ਛੇ ਸੌ ਰੁਪਇਆ ਇਸ ਤਰ੍ਹਾਂ ਹੀ ਲੱਗ ਜਾਂਦਾ ਵੀ। ਇੱਕ ਦਿਨ ਦੇ ਵਿੱਚ ਹੀ ਹਾਂਜੀ ਹਾਂਜੀ। ਤੁਹਾਨੂੰ ਪਤਾ ਹੀ ਅੱਜ ਕੱਲ ਬਿਜਨਸ ਦਾ ਵੀ ਬੁਰਾ ਹਾਲ ਹੈਗਾ ਬਿਲਕੁਲ ਬਿਜਨਸ ਇੰਨੇ ਹੈ ਨੀ ਹੈ। ਤੇ। ਉਹੀ ਨਾ ਮਾਰਕੀਟ ਸਾਰੀ ਡਾਊਨ ਜਾ ਰਹੀ ਹੈ। ਇਸ ਟਾਈਮ ਤੇ।
ਮਾਰਕੀਟ ਡਾਊਂਨ ਜਾ ਰਹੀ ਹੈ। ਸਹੀ ਕਹਿ ਰਹੇ ਹਾਂ। ਪੰਜ ਸੌ ਦਾ ਨੋਟ ਤੇ ਨਜ਼ਰ ਨਹੀਂ ਆਉਂਦਾ ਮਾਰਕੀਟ ਦੇ ਅੰਦਰ।
ਹਾਂਜੀ ਹਾਂਜੀ।
ਬੜਾ ਫਰਕ ਪੈਂਦਾ ਕੰਮ ਕੁੰਮ ਕੱਟੇ ਹੋਏ ਨੇ ਬਹੁਤ।
ਹਾਂਜੀ ਹਾਂਜੀ ਬਿਲਕੁਲ ਜੀ।
ਮਿਹਨਤ ਕਰਨ ਤੋਂ ਬਾਅਦ ਪੈਸੇ ਨਜ਼ਰ ਨਹੀਂ ਆਉਂਦੇ। ਇਹ ਦੇਖੋ ਤੁਸੀਂ।
ਹਾਂਜੀ -ਹਾਂਜੀ।
ਪੂਰਾ ਟਾਈਮ ਸਪੈਂਡ ਕਰਨਾ ਪੈਂਦਾ ਹੈ। ਬੈਠੋ ਦੁਕਾਨ ਤੇ ਕੰਮ ਕਰੋ ਲੇਕਿਨ ਸਾਡੇ ਪੱਲੇ ਹੀ ਨਹੀਂ ਪੈਦਾ ਕੁਛ। ਤੇ ਰੋਟੀ ਖਾਣ ਵਾਸਤੇ ਫਿਰ ਸਾਨੂੰ ਵਧੀਆ -ਵਧੀਆ ਚੀਜ਼ਾਂ ਵੀ ਚਾਹੀਦੀਆਂ।
ਹਾਂਜੀ- ਹਾਂਜੀ ਉਹੀ ਨਾ ਪਹਿਲੇ ਦੇਖੋ, ਪਹਿਲੇ ਟਾਈਮ ਦੇ ਵਿੱਚ ਇੱਕ ਘਰ ਦਾ ਇੱਕ ਬੰਦਾ ਕਮਾਉਂਦਾ ਸੀ ਤੇ ਚਾਰ ਬੰਦੇ ਖਾਂਦੇ ਸੀ। ਅੱਜ ਅੱਜ ਕੱਲ ਘਰ ਦੇ ਚਾਰ, ਚਾਰ ਬੰਦੇ, ਚਾਰ ਬੰਦੇ ਕਮਾ ਰਹੇ ਹਾਂ। ਤਾਂ ਵੀ ਸੇਵਿੰਗ ਨਹੀਂ ਹੁੰਦੀ ਹੈ।
ਤਾਂ ਵੀ ਸੇਵਿੰਗ ਨਹੀਂ ਹੋਈ ਉਹ ਵੀ ਘੱਟ ਪੈ ਜਾਂਦਾ ਹੈ। ਇਹ ਦੇਖੋ ਤੁਸੀਂ
ਘੱਟ ਪੈ ਜਾਂਦਾ ਵਾ। ਹਾਂਜੀ- ਹਾਂਜੀ ਉਹੀ ਨਾ। ਉਹੀ ਨਾ ਹੂੰ। ਬਿਜਨਸ ਸਹੀ ਚੱਲਦਾ ਰਹਿਵੇ ਨਾ ਤੇ ਬੰਦੇ ਸੇਵਿੰਗ ਵੀ ਹੋ ਜਾਂਦੀ ਹੈ। ਜਿਵੇਂ ਡੇਲੀ ਵੀ ਬੰਦਾ ਛੇ- ਸੱਤ ਹਜ਼ਾਰ ਰੁਪਇਆ ਲੈ ਕੇ ਆਵੇ ਘਰ ਤੇ ਉਹ ਵੀ ਸੇਵਿੰਗ ਹੋ ਜਾਂਦੀ ਹੈ। ਅਗਰ ਉਹਨਾ ਵੀ ਨਾ ਆਵੇ। ਤੇ ਉਹ ਸੇਵਿੰਗ ਨਹੀਂ ਹੋ ਪਾਉਂਦੀ। ਬਿਲਕੁਲ ਵੀ ਨਾ।
ਉਹ ਤੇ ਹੈਗੇ। ਉਹ ਹੈ ਖਰਚੇ ਬਹੁਤ ਜ਼ਿਆਦਾ। ਬੱਚਿਆਂ ਦੇ ਖਚ ਖਰਚੇ ਜਾਂਦੇ ਬਹੁਤ ਖਰਚਾ ਹੈ।
ਹਾਂਜੀ -ਹਾਂਜੀ। ਹੁਣ ਜਿਵੇਂ ਦੇਖ ਲਓ ਸੈਲਰੀ ਅਗਰ ਆਉਂਦੀ ਹੈ ਪੰਜਾਹ ਸੱਠ ਹਜ਼ਾਰ ਰੁਪਏ ਸੈਲਰੀ ਵੀ ਆਉਂਦੀ ਹੈ ਤੇ ਉਹਦੇ ਵਿੱਚ ਵੀ ਦੇਖੋ ਬੱਚੇ ਦਾ ਪਹਿਲੇ ਸਕੂਲ ਦਾ ਖਰਚਾ ਜਾਏਗਾ। ਫੇਰ ਉਸ ਤੋਂ ਬਾਅਦ ਸਕੂਲ ਦੀ ਫੀਸ ਸਕੂਲ ਦੀ ਫੇਰ ਬਹਿਣ ਦਾ ਖਰਚਾ, ਪੜ੍ਹਾਈ ਦਾ ਖਰਚਾ ਟਿਊਸ਼ਨ ਦਾ ਵੱਖਰਾ ਖਰਚਾ। ਕਿ ਬੱਚੇ ਦਾ ਹੀ ਪੰਦਰਾਂ- ਵੀਹ ਹਜ਼ਾਰ ਰੁਪਇਆ ਮਹੀਨਾ ਚਾਹੀਦਾ- ਚਾਹੀਦਾ ਵਾ।
ਉਹ ਤੇ ਹੀ ਅਗਰ, ਅਗਰ ਬੱਚੇ ਤੇ ਨਾ ਲਾਓ। ਤੇ ਬੱਚੇ ਦੀ ਪਰਵਰਿਸ਼ ਅਛੀ ਨੀ ਹੁੰਦੀ।
ਹਾਂਜੀ- ਹਾਂਜੀ।
ਅੱਜ ਕੱਲ੍ਹ ਪੈਸਾ ਖਰਚ ਕਰੋਗੇ ਤਾਂ ਵੀ ਬੱਚਾ ਕੁਛ ਸਿੱਖੇਗਾ। ਨਹੀਂ ਤਾਂ ਬੱਚੇ ਤੇ ਅਗਰ ਬੱਚੇ ਦੀ ਗਰੋਥ ਵੀ ਹੋਏਗੀ ਅੱਛੀ ਤੇ ਬੱਚਾ ਅੱਗੇ ਜਾ ਕੇ ਫਿਰ ਇੰਨਾ ਸਹੀ ਨਿਕਲੇਗਾ ਨੀ।
ਹਾਂਜੀ- ਹਾਂਜੀ ਉਹੀ ਨਾ। ਉਹ ਵੀ ਹ ਸਹੀ ਕਰ ਰਹੇ ਤੁਸੀਂ ਤਾਂ। ਹਾਂਜੀ -ਹਾਂਜੀ- ਹਾਂਜੀ। ਹਾਂਜੀ- ਹਾਂਜੀ ਬਿਲਕੁਲ ਜੀ। ਆਵਾਜ਼ ਆ ਰਹੀ ਤੁਾਨ ਮੇਰੀ। ਹੈਲੋ, ਹੈਲੋ, ਹੈਲੋ, ਹੈਲੋ, ਚਲ।